ਹਾਂਜੀ,
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਹੋਰ ਕੀ ਕਰਦੇ ਹਾਂ ਬਸ ਰੋਟੀ ਰੁਟੀ ਬਣਾਈ ਆ ਹੁਣ। ਬੱਚਿਆਂ ਦਾ ਆਣ ਦਾ ਟਾਈਮ ਹੋ ਗਿਆ ਹੁਣ ਰੋਟੀ ਬਣਾ ਕੇ ਵਿਹਲੇ ਹੋਏ ਆ। ਕੇ ਜੱਡ ਲੈ ਰੈਸਟ ਕਰਾਂ ਥੱਕ ਗਈਆਂ ਰੋਟੀ ਬਣਾ ਕੇ ਖਲੋ ਖਲੋ ਕੇ। ਆਰਾਮ ਜਰੂਰੀ ਹੈ, ਮੈਂ ਕਿਹਾ ਚਲ ਜਦ ਬਣਦਾ। ਰੈਸਟ ਕਰਨੀ ਆ ਫੇਰ ਆ ਰੋਟੀ ਕਹਿਣ ਉਮੀ ਰੋਟੀ ਤੇ ਪਾ ਕੇ,
ਹਾਂਜੀ-ਹਾਂਜੀ, ਬਸ ਮੈਂ ਇਹ ਫੁਲਕੇ ਵਗੈਰਾ ਸੋਚ ੇ ਲਾ ਲਾ ਹੁਣ ਚਿਰ ਮੈਂ ਸਬਜ਼ੀ ਬਣ ਗਈ ਆ ਕੋਫਤੇ ਬਣ ਗਏ ਸੀ ਮੇਰੇ,
ਅੱਛਾ,
ਹਾਂ ਬਸ ਮੈਂ ਕਿਹਾ ਸਬਜ਼ੀ ਵਗੈਰਾ ਹੁਣ ਬਣਾ ਲਈ ਉਹਨੂੰ,
ਹਾਂ ਇਹ ਤੇ ਹੈ ਸਜ ਕੰਮ ਹੀਈ ਰਹਿੰਦਾ ਰੋਟੀ ਸਬਜ਼ ਬਣਾ ਕੇ ਬੰਦਾ ਵਿਹਲਾ ਹੋ ਜਾ, ਫਰੀੀ ਹੋ ਜਾਵੇ ਟੈਂਨਸ਼ਨ ਫਰੀੀ ਹੋ ਜਾਂਦਾ ਫ ਬੰਦਾ, ਵਧੀਆ ਔ ਤੇ ਹੈ ਈ ਨਾਲੇ ਬੱਚੇ ਗਏ ਨੇ, ਨਾ ਨਾਲ ਲੈਣੀ ਮੈਂ ਕਿਹਾ, ਚੱਲ ਕੋਠੀ ਬਣਾ ਕੇ ਫਰੀ ਹੋ ਜਾਈ ਅਸੀਂ ਵੀ ਫੇਰ ਦੁਪਹਿਰ ਆਦੀ ਫੇਰ ਨੀਂਦ ਆਦੀ ਗਰਮੀ ਬਹੁਤ ਜ਼ਿਆਦਾ ਹੁੰਦੀ ਰਸੋਈ ਚ ਜ਼ਿਆਦਾ, ਗਰਮੀ ਲੱਗਦੀ ਏ, ਖਲੋਤਾ ਨੀ ਜਾਂਦਾ ਫਿਰ ਗਰਮੀ ਚ, ਨਿੰਬੂ ਪਾਣੀ ਕਹਿੰਦੇ ਵੇ, ਨਿੰਬੂ ਪਾਣੀ ਬਣਾ ਕੇ। ਨਿੰਬੂ ਪਾਣੀ ਬਣਾ ਕੇ, ਫੇਰ ਸਬਜ਼ੀ ਬਣਾ, ਈਏ, ਰੋਟੀ ਬਣਾਈਏ, ਫੁਲਕੇ ਬਣਾਏ, ਚਾਲ ਬਣਾਏ ਨਾਲ।
ਅੱਛਾ
ਮੈਂ ਕਿਹਾ ਚਲ ਨਿੰਬੂ ਪਾਣੀ, ਕਹਿੰਦੇ ਫੇਰ ਗਰਮੀ ਹੋਗੀ ਏ, ਨਿੰਬੂ ਪਾਣੀ ਬਣਾ ਲੋ ਫੇਰ ਨਿੰਬੂ ਪਾਣੀ ਦਾ ਬਣਾਕੇ ਪੀਤਾ, ਬੱਚੇ ਨੂੰ ਆਪ ਪੀਤਾ, ਨਿੰਬੁ ਪਾਣੀ। ਮੇਰੇ ਨਾ, ਕਿਹਾ ਵਓਟੀ ਨੇ ਪੀਤਾ ਨੀਬੂ ਪਾਨੀ। ਫਿਰ ਚਰ ਬਜ਼ਾਰ ਜਾਣਾ ਸੀ ਜਰਾ, ਥੋੜਾ ਜਿਹਾ ਸਮਾਨ-ਸੁਮਾਨ ਲਿਆਣ ਵਾਸਤੇ ਸੀ, ਸੂਟ ਲੈਣਾ ਸੀ ਸੂਟ ਲੈਕੇ ਆਣਾ ਸੀ ਸ਼ੋਪਿੰਗ ਕਰਨੀ ਸੀ, ਹੈਂ।
ਪ੍ਰੋਗਰਾਮ ਸੀਗਾ ਕੋਈ
ਹਾਂ ਪ੍ਰੋਗਰਾਮ ਹੀ ਨਾ ਇੱਥੇ ਪ੍ਰੋਗਰਾਮ ਹੈਗੇ ਗੁਰਦੁਆਰੇ
ਚਲੋ ਵਧੀਆ,
ਤੇ ਫਿਰ ਪ੍ਰੋਗਰਾਮ ਮੈਂ ਕਿਹਾ ਚਲੋ ਸੂਟ ਜਹੜ ਸਹੀ ਹੋਏ ਨਾ ਫਿਰ ਖਣ ਦਾ ਅੱਛਾ ਲੱਗਹਾ ਸਿਵਾ ਵੀ ਦੇ, ਸੋਟ ਅੱਛਾ ਤੇ ਹੋਵੇ ਨਾ ਕੱਪੜਾ ਪਾਉਣ ਦੇ ਲੈਕ ਤੇ ਹੋਵੇ, ਥੋੜਾ ਬਹੁਤ ਹੈ ਵੀ ਹੋ ਜਾਗਾ ਨਾੱਤ ਹੋ ਜਾ ਹੈ ਵੀ ਹੋ ਜਾਏਗਾ, ਤੇ ਫੇਿਰ ਮੈਂ ਕਿਹਾ ਚਲੋ ਲੈ ਆਵਾਂਗੇ ਸ਼ਾਮੀ ਜਾਵਾਂਗੇ ਹੁਣ ਟਮ ਨਾਲ ਖਾਲੀ ਕੇ ਫਰੀ ਹੋ ਕੇ, ਫਿਰ ਸ਼ਾਮੀ ਜਾਣਾ ਥੋੜ੍ਹੀ ਸ਼ੋਪਿੰਗ ਕਰਕੇ ਆਵਾਂਗੇ, ਬਜ਼ਾਰ ਜਾ ਕੇ ਹਾਂ ਬੱਚੇ ਆ ਗਏ ਰਾਜ, ਸ਼ਾਮੀ ਫੇਰ ਬੱਚੇ ਆਦੇ ਨਾਲ ਜਾਂ ਕੱਲੀ ਜਾ ਨਹੀਂ ਸਕਦੇ, ਫ ਬੱਚੇ ਜਾਂਦੇ ਨੇ ਬੱਚਿਆਂ ਨੂੰ ਜਾਵਾਂਗੇ ਫਿਰ, ਹੋਰ,
ਬਸ ਵਧੀਆ ਆਪ ਜੀ ਸੁਣਾਓ? ਰੋਟੀ ਖਾਲੀ
ਹਾਂ ਰੋਟੀ ਹਾਂ ਹੈਲੋ ਹਾਂ ਫੌਣ ਆ ਰਿਹਾ ਲੱਕੀ ਦਾ,
ਹਾਂਜੀ, ਹੈਲੋ ਹੈਲੋ ਹੈਲੋ, ਹੈਲੋ
ਹਲ ਬੰਦ ਕਰਦਾਂ 'ਮੈਂ ਹੁਣ।
ਹਾਂ ਨਈ-ਨਈ ਆ ਰਹੀ ਐ ਤੁਸੀਂ ਗੱਲ ਕਰ ਰੇ ਸੀ ਕਿਸੀ ਨਾਲ।
ਉਹ ਮਲਬ ਬੇ ਬੇਟੇ ਦਾ ਫੋਨ ਆ ਗਿਆ ਸੀ ਨਾ।
ਅੱਛਾ ਕੀ ਕਹਿ ਰਹੇ ਸੀ।
ਉਹ ਕਹਿੰਦਾ ਸੀ ਮੰਮੀ ਕੀ ਬਣਾਇਆ ਤੁਸੀਂ ਅੱਜ, ਤੇ ਮੈਂ ਕਿਹਾ ਅੱਜ ਮੈਂ ਆਲੂ ਬੜੀਆਂ ਬਣਾਈਆਂ ਨੇ ਚਾਵਲ ਬਣਾਏ ਨਾਲ ਤੇ ਕਹਿੰਦਾ ਵੀ ਮੰਮੀ ਬਣਾ ਬੈਠੀ ਹੋ ਮੈਂ ਕਿਹਾ ਹਾਂ ਬੇਟੇ ਬਣਾ ਬੈਠੇ ਹ ਮੈਂ ਕਿਹਾ ਰੋਟੀ ਫੁਲ ਬਨਾਣੇ ਥੋੜੇ ਜਹੇ ਚਾਵਲ ਬਣਾਏ ਨੇ ਕਹਿਣਗੇ ਤੇ ਬਣਾਦਾ ਗੇ ਫੁਲਕੇ-ਫੁਲਕੇ ਤੇ ਵੈਸੇ ਘੱਟ ਹੀ ਖਾਂਦੇ ਨੇ ਚਾਵਲਾਂ ਨਾਲ
ਹਾਂਜੀ-ਹਾਂਜੀ ਰੋਟੀ ਘੱਟ ਹੀ ਲੱਗਦੀ ਐ ਇਹ ਦੋ ਦੁੱਧ ਖਾਈ ਜਾਂਦੀ ਐ ਫਿਰਰ ਵੀ
ਹਾਂ ਇੱਕ ਦੋ-ਦੋ ਖਾ ਲ ਜਾਂ ਖਾਣੀ ਉਹ ਖਾਂਦੇ ਹੋ ਵੀ ਘੱਟ ਖਾਂਦੇ ਨੇ ਤੇ ਮੈਂ ਕਿਹਾ ਚਲੋ ਖਾਣੀ ਹੋਏ ਤੇ ਖਾ ਲੈਣ ਬਣਾ ਦਾਂਗੇ ਕਹਿਣਗੇ ਤੇ ਫੇਰ ਬਣਾ ਦਾਂਗੀ ਮੈਂ ਕਿਹਾ ਸਬਜ਼ੀ ਕ ਪੁੱਛਦਾ ਮੰਮੀ ਆਉਣ ਨਾਲੈ ਨਾ ਟਾਈਮ ਹੋ ਗਿਆ ਨਾ ਡੇਢ ਵਜੇ ਆ ਹੁੰਦਾ ਨਾ ਇੱਕ ਇੱਕੋ ਜੇ ਟੈਮ ਹੁੰਦਾ ਪੁੱ ਮੰਮੀ ਕੀ ਬਣਾਇਆ ਤੁਸੀਂ ਰੋਜ਼ ਤਾਂ ਹ ਫੋਨ ਕਰਦਾ ਮੰਮੀ, ਕੀ ਬਣਾਇਆ ਈ, ਕੀ ਸਬਜ਼ੀ ਬਣਾਇਆ ਈ, ਸਬਜ਼ੀ ਪਸੰਦ ਨਹੀਂ ਆਏਗੀ ਤਾਂ ਬਜ਼ਾਰੋਂ ਲੈ ਆਂਦਾ ਨਾ ਫੇਰ। ਹਾਂ, ਫਿਰ ਫਿਰਬ ਹਾਂ ਪੂਜਾ ਦਾ ਵੀਰ ਬਜ਼ਾਰੋਂ ਲੈਣ ਦੇ ਨਾ ਵੀਰ ਮੰਮੀ ਅੱਜ ਸਬਜ਼ੀ ਸਬਜ਼ੀ ਨਹੀਂ ਸਈ ਨੀ ਬਣੀ ਵਿ ਅਚੀਨੇ ਖਾਣੀ ਤੋਰੀਆਂ ਨਹੀਂ ਖਣੀਆਂ ਭਿੰਡੀਆਂ ਨਹੀਂ ਖਣੀ ਭੜਥਾ ਨਹੀਂ ਖਾਣਾ ਗੀਆ ਨਹੀਂ ਖਾਣਾ ਇਹਨਾਂ ਨੇ ਪੇਠਾ ਨਹੀਂ ਖਾਣਾ ਫਿਰ ਐਸ ਸਬਜ਼ੀ ਬਣੇਗੀ ਤੇ ਬਜ਼ਾਰੋਂ ਫਿਰ ਲੈ ਕੇ ਆਉਣਗੇ, ਮੰਮੀ ਮੈਨੂੰ ਦੱਸਦੀ ਸਬਜੀ ਬਣਾਉਂਦੇ ਹੋ। ਮੈਂ ਆਪਣੀ ਸਬਜ਼ੀ ਬਜ਼ਾਰੋਂ ਲੈਵਾਂਗਾ ਮੈਂ ਕਿਹਾ ਠੀਕ ਹੈ। ਲਿਆਏ ਗਾ ਬਜਾਰੋ ਫਿਰ ਅੱਗੇ ਤੇ ਅਸੀਂ ਬਣਾਈ ਤੇ ਬ। ਬੱਚੇ ਕਹਨ ਓਹੀ ਬਣਾਈ ਦਾ ਲੇਕਿਨ ਕਦੇ ਦਿਲ ਕਰ ਪੈਂਦਾ, ਵੀ ਚੀਜ਼ ਖਾਣੀ ਅਸੀਂ ਹਰੀ ਸਬਜ਼ੀ ਖਾਣੀ ਹੈ।
ਫਿਰ ਬੱਚੇ ਨੂੰ ਲੈਣ ਦੇਣ ਬਜ਼ਾਰੋਂ ਫਿਰ ਕੋਈ ਦਿਲ ਕਰਦਾ, ਬਜ਼ਾਰੋਂ ਲੈਣ ਦੇਣ ਕੋਈ ਛੋਲੇ ਹੋ ਗਏ। ਕੜੀ ਚੋਲ ਹੋ ਗਿਆ।
ਅੱਛਾ।
ਹਾਂ ਬਜ਼ਾਰੋਂ ਕੋ ਪਸੰਦ ਨਾ ਨਾ ਸਬਜ਼ੀ ਪੁੱਛ ਜਾਂਦਾ ਮੰਮੀ ਕੀ ਬਣਾਈਏ। ਵੇਖੋ ਸਬਜ਼ੀ ਸਹੀ ਬਣੀ ਠੀਕ ਹੈ, ਨਹੀਂ ਬਜ਼ਾਰੋਂ ਮੈਂ ਲੈ ਆਵਾਂਗਾ। ਹਾਂ, ਅਗਰ ਬਜ਼ਾਰੋਂ ਲਿਆਂਦਾ ਹੁੰਦਾ ਮੈਂ। ਬਣਾਏ ਨੇ ਅੱਜ ਇਹ ਤੇ ਖਾ ਲੈਂਦਾ ਨਾ ਆਲੂ ਬੜੀਆਂ ਤੇ ਖਾ ਲਏਗਾ ਚਾਵਲ ਤੇ ਖਾ ਲਏਗਾ ਜੇ ਹੋਰ ਕੋਈ ਸਬਜ਼ੀ ਭਿੰਡੀਆਂ ਹੋ ਗਈ, ਅਰਬੀ ਹੋ ਗਈ ਜਾਂ ਸੁੱਕੀ ਸਬਜ਼ੀ ਨਹੀਂ ਖਾਂਦਾ ਹਾਂ। ਸੁੱਕੀ ਸਬ ਹਾਂ ਨਹੀਂ ਖਾਂਦੇ ਨਾ ਸੁੱਕੀ ਸਬਜ਼ੀਆਂ ਕਹਿੰਦੇ ਸੁੱਕੀ ਸਬਜ਼ੀ ਮੇਰੀ ਸੰਗ ਥੱਲੇ ਲੱਗਦੀ ਰੋਟੀ ਲੱਗਦੀ ਸੁੱਕੀ ਸਬਜ਼ੀ ਦਾ ਤਰੀਆ ਲਿਆਓ ਨਾਲ ਚਾਵਲ ਆਉਣ ਫੇਰ ਰੋਟੀ ਖਾਧੀ ਜਾਂਦੀ ਇਹਨਾਂ ਕੋਲ ਦਾਲ ਚਾਵਲ ਹੋਗਏ, ਰਾਜਮਾ ਚਾਵਲ ਹੋ ਗਏ, ਕੜੀ ਚਾਵਲ ਹੋ ਗਏ, ਛੋਲੇ ਚਾਵਲ ਹੋ ਗਏ ਇਹ ਚੀਜ਼ਾਂ ਸ਼ੌਕੀਨ ਇਹ ਚੀਜ਼ਾਂ ਚਾਹੀਦੀਆਂ ਬੱਚਿਆਂ ਨੂੰ ਹਾਂ, ਹੋਰ ਆ ਗਏ ਨ ਤੁਹਾਡੇ ਘਰ
ਹੂੰ।
ਹੈਂ
ਹਲੇ ਨੀ ਹੈ
ਅੱਛਾ ਨਹੀ ਆਏ। ਅੱਛਾ ਕਿਸ ਟਾਈਮ ਲੇਟ ਆਉਂਦੇ ਨੇ ਸ਼ਾਮ ਨੂੰ ਦੁਪਹਿਰੇ।
ਦੁਪਹਿਰੀ ਢਾਈ ਤਿੰਨ ਚਾਰ ਕੋ ਟਾਈਮ ਹੁੰਦਾ।
ਅੱਛਾ-ਅੱਛਾ।
ਹਾਂਜੀ, ਟਾਈਮ ਹੁੰਦਾ ਜਾਣ ਦਾ। ਆਣਗੇ। ਹਾਂਜੀ ਪਸਿਨੋ ਪਸੀਨੇ ਹੋ ਗਏ ਨੇ ਪੂਰੇ ਦਿਨ।
ਹਾ ਤੇ ਫੇਰ ਆਣਗੇ ਫਿਰ ਰੋਟੀ ਮੰਗਣੀ ਆ ਕੇ ਭੁੱਖੇ ਜਾਂਦੇ ਨੇ ਫਿਰ। ਰੋਟੀ ਦੇ ਆ ਕੇ ਖਾਣੀ ਹੈ ਬਜ਼ਾਰੋ ਖਾ ਲੈਂਦੇ ਹੋਣਗੇ ਸਵੇ ਰੋਟੀ ਖਾ ਕੇ ਜਾਂਦੇ ਨੇ।
ਨਈ-ਨਈ ਰੋਟੀ ਨੀ ਖਾਂਦੇ ਜੀ।
ਅੱਛਾ, ਫੇਰ ਸਵੇਰੇ ਲੈ ਜਾਂਦੇ ਨਾਲ ਰੋਟੀ। ਫੇਰ ਸ਼ਾਮੀ ਭੁੱਖ ਤੇ ਲੱਗ ਜਾਂਦੀ ਨਾ ਸ਼ਾਮੀ ਆਂਦੇ ਨੇ ਭੁੱਖ ਲੱਗ ਜਾਂਦੀ ਹੈ।
ਹਾਂਜੀ ਸ਼ਾਮ ਦੇ ਪੰਜ ਵਜੇ ਟੈਮ।
ਅੱਛਾ-ਅੱਛਾ, ਅੱਛਾ-ਅੱਛਾ। ਹਾ-ਹਾ ਬਰਾਬਰ ਬਣ ਜਾਂਦੀਆਂ ਆਪਣੇ ਰੂ ਰਟੀਨ ਬਚ ਜਾ ਰੂਟੀਨ ਭਰਾ ਬਣ ਜਾਂਦਾ ਆਪਣਾ।
ਹਾਂਜੀ ਸਾਨੂੰ ਪਹਿਲੇ ਸੁੱਕ ਨੀ ਕਡੀ ਦੇ।
ਹਾਂ। ਹੋਰ।
ਹੋਰ ਸੁਣਾਉ ਕਿਥੇ ਗਏ ਨੀ ਦਰਸਨ ਮੇਲੇ ਕਰਨ ਇਤਿਹਾਸਿਕ ਸਥਾਨ ਤੇ। ਇਤਿਹਾਸਿਕ ਸਥਾਨ ਗਏ ਨੀ ਦਰਸਨ ਮੇਲੇ ਕਰਨ।
ਹਾਂ। ਹੋਰ।
ਹਾਂਜੀ, ਮੈਂ ਕਿਆ ਕਿੱਥੇ ਗਏ ਨੀ ਕਿੱਥੇ ਦਰਸ਼ਨ ਮੇਲੇ ਕਰਨ। ਹਾਂਜੀ-ਹਾਂਜੀ ਠੰਡਾ ਹੋ ਗਿਆ ਮੌ ਮੈਂ ਕਿਥੇ ਗਏ ਦਰਸ਼ਨ ਮੇਲੇ ਕਰਨ।
ਨਹੀ ਦਰਸ਼ਨ ਮੇਰੇ ਨਹੀ ਕਰਨਗੇ। ਜਾਣਾ ਏ ਵੇਖੋ ਸਲਾਹ ਬਣਾਦੇ ਪਏ ਜਾਵਾਂਗੇ ਐਤਕੀ। ਪਿਛਲੇ ਸਾਲ ਤੇ ਬੇਟਾ ਸਾਡਾ ਹੈੇਮਕੁੰਟ ਸਾਹਿਬ ਗਆ ਸੀ ਨਾ।
ਅੱਛਾ।
ਹਾਂ ਹੈੇਮਕੁਟ ਸਾਹਿਬ ਗਿਆ ਸੀ ਪਿਛਲੇ ਸਾਲ, ਪਹਿਲਾ ਸਾਡਾ ਵੱਡਾ ਬੇਟਾ ਗਿਆ ਸੀ। ਫਿਰ ਉਸ ਤੋਂ ਬਾਦ ਛੋਟ ਟਾ ਗਿਆ ਸੀ ਪਿਛਲੇ ਸਾਲ ਛੋਟਾ ਬੇਟਾ ਗਿਆ ਸੀ ਚੋ ਪੱਚੀ ਚ ਗਿਆ ਸੀ।
ਚਲੋ ਵਧੀਆ।
ਹਾਂਦਰਸ਼ਨ ਮੇਲੇ ਕਰ ਆਯਾ, ਹਾਂ
ਪੈਲੇ ਗਏ ਦੇਆ ਆਪਾ ਏਕ ਵਾਰੀ।
ਹਾ ਅਸੀੇ ਆਪ ਨੀ ਗਏ ਸਾਰੇ ਬੱਚੇ ਵੀ ਹੋਏ ਦੋਨੋ ਬੱਚੇ ਵੀ ਹੋਏ ਨੇ ਆਪ ਵੀ ਹੋਏ ਨੇ ਇੱਕ ਮੈਂ ਨੀ ਗਈ। ਸਾਡੇ ਕਰਮਾ ਚ ਨਹੀ ਸੀ ਦਰਸਨ ਮੇਲੇ ਕਰਨੇ ਵੇਖੋ ਬਾਬੇ ਜਦੋਂ ਬੁਲਾਉਣਗੇ। ਜਦੋਂ ਬਾਬਾ ਜੀ ਹੁਕਮ ਹੋਇਆ ਹੁਕਮ ਬਗੈਰ ਬੰਦਾ ਪਤਾ ਨੀ ਹਿਲ ਸਕਦਾ। ਹਮ।
ਰੂ ਆਪਾ ਕਦਮ ਤੇ ਆਪਾ ਘਰੋ ਬਹਾਰ ਕਡਣਾ ਚਾਹੀਦਾ ਨਾ। ਆਗੇ ਅਪਣੇ ਵਵਸਥਾ ਖੋਲ ਦੇਣਗੇ। ਕਹਿੰਦੇ ਨੇ ਇੱਕ ਕਦਮ ਤਾ ਕੱਢਣਾ ਪਏਗਾ ਘਰੋ ਬਾਹਰ। ਤੇਈ ਰਬ ਰੱਬ ਜੀ ਹੋਰ ਅੱਗੇ ਰਸਤੇ ਖੋਲਦੇ ਨੇ ਇੱਕ ਕਦਮ ਵੀ ਨੀ ਸੋਚ ਚਾਂਗੇ ਇ ਜਾਣ ਲਈ ਤੇ ਫਿਰ ਕਦਮ ਕਿੱਥੋਂ ਬਣੇਗਾ।
ਹਾ ਨਹੀ ਫੇਰ ਵੀ ਆ ਹੁੰਦਾ ਹੀ ਹੈ ਨਾ ਬਾਬਾ ਬੁਲਾਉਣ ਤਾ ਆਪੇ ਜ਼ਰੀਆ ਬਣ ਜਾਂਦਾ।
ਹੂੰ।
ਬਾਬੇ ਜੀ ਚਾਂਨ ਸਭ ਕੁਛ ਕਰ ਸਕਦੇ ਨਾ ਹੁਣ ਅਸੀਂ ਸਾਡੇ ਪਹਿਲੇੇ ਜਾਂਦੇ ਸ ਬਾਬੇ ਅਰਦਾਸ ਦਾ ਕਰਦੇ ਸਾ ਬਾਬੇ ਸਾਨੂੰ ਬੁਲਾਓ-ਬੁਲਾਓ ਹਜ਼ੂਰ ਸਾਹਿਬ ਆਈਏ-ਆਈਏ। ਅਰਦਾਸਾ ਕਰਦੇ ਸੀ ਘਰ ਬੈਠੇ ਬਾਬਾ ਜੀ ਸਵੇਰੇ ਲ ਦਰਬਾਰ ਲਾਈ ਦਾ ਅਰਦਾਸਾ ਕਰਦੇ ਬਾਬਾ ਜੀ ਸਾਨੂੰ ਬੁਲਾਓ ਅਸ ਦਰਸ਼ਨ ਸੇੇਲੇ ਕਰੀਏ ਬੁਲਾਓ ਬਾਬਾ ਜੀ ਸਾਨੂੰ ਰੋਜ਼ ਅਰਦਾਸਾ ਕਰਨੀਆਂ। ਕਿਰਪਾ ਬਾਬਾ ਜੀ ਅਠ, ਦਸ ਸਾਲ ਹੋ ਗੇ ਆ ਰੂਟੀਨ ਬਣ ਗਿਆ ਸਾਲ ਦੀ ਸਾਲ ਜਾਂਨੇ ਆ। ਉਹ ਤੇ ਬਾਬੇ ਕਿਰਪਾ ਬਾਬਾ ਈ ਬੁਲਾਣਗੇ ਤੇ ਬੰਦਾ ਜਾਏਗਾ ਨਾ ਬਿਨਾ ਬੁਲਾਏ ਨੀ ਜਾ ਸਕਦੇ।
ਨਈ ਫਿਰ ਵੀ ਮੈਂ ਸੁਣਿਆ ਐ ਕਹਿੰਦੇ ਨੇ ਕਿ ਤੁਸੀ ਅਪਣੇ ਤੁਸੀ ਇੱਕ ਵਾਰੀ ਘਰੋ ਬਹਿਠ ਬਾਰ ਤੇ ਨਿਕਲੋ ਰੱਬ ਆਪਣੇ ਆਪ ਈ ਸਾਰੇ ਰੱਸੇ
ਓ ਤੇ ਕਹਿੰਦੇ ਨਾ ਓ ਓਹਤੇ ਗੱਲ ਬਣੀ ਐ ਨਾ ਇੱਕ ਕਦਮ ਇੱਕ ਕਦਮ ਚਲੋ ਸਹੀ ਦਸ ਕਦਮ ਬਾਬਾ ਜੀ ਆਪ ਲੈਣ ਆਂਦੇ ਤੁਹਾਨੂੰ। ਤੁਸੀ ਚਲੋ ਤੇ ਸਹੀ ਚੰਗੇ ਕਰਮ। ਬਾਬਾ ਜੀ ਕਹਿੰਦੇ ਤੂੰ ਚੱਲ ਤੇ ਸਹੀ ਚੰਗੇ ਪਾਸੇ।
ਹਾਂਜੀ ਹਾਂਜੀ।
ਪੈਂਦਾ ਆਏ ਆ ਲੇਤ ਹੈ। ਕੋਟ ਕਦਮ ਬਾਬਾ ਜੀ ਚੱਲ ਕੇ ਆਂਦੇ ਲੈਣ ਆਂਦੇ ਨੇ ਸਾਨੂੰ। ਤੁਸੀ ਇਕ ਕਦਮ ਚੱਲੋ ਤੇ ਸਹੀ ਘਰੋਂ ਨਿਕਲੋ ਤੇ ਸਹੀ ਚੰਗੇ ਪਾਸੇ। ਤੇ ਬਾਾਬਾ ਜੀ ਤੇ ਬਾਣੀ ਤੇ ਬੜੀ ਬਾਣੀ ਸ਼ਕਤੀ ਬਾਬੇ ਥਸਾਡੀ ਬਾਣੀ ਚ।
ਕਹਿੰਦੇ ਆ ਬ ਬਾਣੀ ਦਾ ਦੇ ਦਾ ਗੋਲੀ ਦਾ ਨਿਸ਼ਾਨਾ ਗੋਲੀ ਤਾ ਕੇ ਬਾਣੀ ਦਾ ਨਿਸ਼ਾਨਾ ਦਰਗਾ ਈ ਤਕ ਏ ਦਰਗਾਹ ਤਕ ਏ।
ਹਾਂਜੀ।
ਹਾਂ।
ਪਹਿਲੀ ਵਾਰ ਸੁਣੀ ਐ ਪਕੀ ਐ।
ਹਾਂ। ਬਾਣੀ ਦਾ ਗੋਲੀ ਦਾ ਨਿਸ਼ਾਨਾ ਗੋਲੀ ਤੱਕ ਏ। ਬਾਣੀ ਦਾ ਨਿਸ਼ਾਨਾ ਤੇ ਦਰਗਾਹ ਤੱਕ ਏ ਸਾਡੀ ਬਾਣੀ ਦਾ ਨਿਸ਼ਾਨਾ।
ਹਾਂ। ਐ ਪੁਰਾਣੇ ਲੋਕੀ ਕਹਾਵਤਾਂ ਲੋਕੀ ਗੱਲਾਂ ਕਰਦੇ ਸਾਨੂੰ ਗੱਲਾਂ ਯਾਦ ਆਂਦੀ ਆ ਨਾ ਓਨੂੰ। ਸਾਡੀ ਨਨਾਨ ਗੱਲਾਂ ਕਰਦੀ ਹੁੰਦੀ ਸੀ। ਜੇ ਗੱਲਾਂ ਯਾਦ ਆਂਦੀਆਂ ਨਾ ਫੇਰ ਪਹਿਲੇ ਗੱਲਾਂ ਪਹਿਲੇ ਪਹਿਲੇ ਲੋਕੀ ਬੜੀ ਇਤਿਹਾਸ ਜਾਣਦੇ ਸਨ। ਅੱਜ ਕੱਲ੍ਹ ਤੇ ਖੈਰ ਪਤਾ ਨੀ ਹੈਗਾ ਕੁਝ। ਪੈਲ ਲੋਕੀ ਬੜਾ ਇਤਿਹਾਸ ਗੱਲਾਂ ਕਰਦੇ ਸਾ ਫੋਨ ਹੀ ਹੋ ਗਿਆ ਘਰ ਫੋਨ ਹੋ ਗਏ ਨੇ। ਪੈਂਦੇ ਲੋਕੀ ਵੇਲੇ ਬੈਠੇ ਸਾਖੀਆਂ ਸੁਣਾਂਦੇ ਸਨ। ਬ ਗੱਲਾਂ ਕਰਦੇ ਸਨ ਸਾਖੀਆਂ ਸੁਣਾਣੀ ਜਨਮ ਸਾਖੀ ਸੁਣਾਉਣੀਆਂ ਬਾਬਾ ਜੀ ਗੱਲਾਂ ਕਰਨੀਆਂ ਇੱਕ ਦੋ ਇਕੱਠੇ ਹੋ ਕੇ ਬਹਿ ਜਾਣਾ ਸਾਰੇ ਸਾਖੀਆਂ ਸੁਣਾਉਣੀਆਂ।
ਹਾਂਜੀ
ਸਾਡਾ ਜੇਠ ਹੈਗਾ ਸੀ ਸਾਖੀਆਂ ਸੁਣਾਉਂਦਾ ਸੀ ਰਾਤੀ ਵੇਹਲੇ ਹੋ ਕੇ ਨਾ। ਸਾਖੀਆਂ ਸੁਣਾਉਂਦਾ ਸੀ ਬਹਿ ਜਾਂਦਾ ਸੀ ਫਿਰ ਸਾਰੇ ਬੱਚਿਆਂ ਨੂੰ ਸਾਖੀ ਸਾੱਖੀਆਂ ਸੁਣਾਣੀ ਜਨਮ ਸਾਖੀ ਸੁਣਾਣੀ ਅੱਜ ਅੱਜ ਇੱਕ ਕੀਤੀ ਏ ਦੂਜੀ ਕੀਤੀ ਏ। ਵੇਲੇ ਹੋਕੇ ਟਾਈਣ ਨਲ ਬਹਿ ਗਏ ਸਾਰੇ ਇਕੱਠੇ ਹੋ ਕੇ ਬਹਿ ਗਏ ਸਾਖੀ ਲੈ ਕੇ ਬਹਿਣਾ ਪਹਿਲੇ ਮੋਬਾਇਲ ਥੋੜੀ ਹੁੰਦੇ ਸੀ, ਮੋਬਾਇਲ ਤੇ ਹੁਨ ਆ ਗਏ ਨੇ।
ਹਾਂਜੀ
ਹਾਂ ਓ ਟੈਮ ਪਾਸ ਹੋ ਜਾਂਦਾ ਐ ਰਾਤੀ ਨੀਂਦ ਵਦੀਆ ਆਂਦੀ ਬਾਬਾ ਜੀ ਬਾਣੀ ਸੁਣਕੇ। ਬਾਣੀ ਸੁਣ ਕੇ ਬਾਬਾ ਜੀ ਦੀ ਨੀਂਦਰ ਵਧੀਆ ਆ ਜਾਂਦੀ ਏ। ਕੋਈ ਬੰਦਾ ਗੁਣੀ ਗਾਉਂਦਾ ਪਿੰਡ ਚ ਹੋਰ ਨਾਲ ਕੁਛ ਸੁਣਿਆ ਚੱਲ ਬਾਬੇ ਸਾਖੀ ਸੁਣ ਲਈ। ਆਨੰਦ ਆਂਦਾ ਬੜੀ ਚੰਗੀ ਗੱਲਾਂ ਨੰਦ ਆਂਦਾ ਬੜਾ ਸ ਸੁਨਨ ਚ ਵੀ ਸੁਨਾਨ ਵਾਲੇ ਵੀ ਹਾਂ ਰੱਬ ਦਾ ਨਾਂ ਤੇ ਬੋਤ ਏ ਅੱਜ ਕਲ ਲੈਣਾ ਬੜਾ ਅੱਜ ਕੱਲ ਕੋਈ ਕੋਈ ਜਾਣਦਾ ਵੀ ਲਾ ਬੰਦਾ ਜਾਣਦਾ ਰੱਬ ਦਾ ਨਾਮ ਤੇ ਲੇਕਿਨ ਲੈਣਾ ਜਰੂਰ ਚਾਈਦਾ। ਰੱਬ ਦਾ ਨਾਮ ਤੇ ਕਰਨਾ ਈ ਚਾਹੀਦਾ। ਜਿੰਨਾ ਵੀ ਹੋ ਸਕੇ ਬੰਦਾ ਕਰੇ। ਅੱਜ ਕੱਲ ਐਸਾ ਕੱਲਜੁਗ ਲੈਣ ਆਇਆ ਨਾ ਜਿੰਨਾ ਨਿਤਨੇਮ ਕਰੋ ਓਨਾ ਥੋੜ੍ਹਾ ਐ ਅੱਜ ਕੱਲ੍ਹ। ਅੱਜ ਕੱਲ ਤੇ ਨਿੱਤਨੇਮ ਕਰੋ ਆਪਣਾ ਦੋ ਟਾਈਮ ਗੁਰਦੁਆਰੇ ਜਾਓ। ਕਰਮ ਕਰੋ ਲੇਕਿਨ ਅਜ ਕਲ ਕੋਈ ਹੈ ਵੇ ਬੰਦੇ ਅਜ ਕਲ ਜੇ ਦੇ ਬੰਦੇ ਨੇ ਪਤਾ ਕਿੰਨੇ ਕੁ ਪਾਠ ਕਰਦੇ ਨੇ ਚਾਰ ਤੋ ਪੰਜ ਵਾਰ ਪਾਠ ਕਰ ਸੁਖਮਨੀ ਸਾਹਿਬ ਦੇ ਕਰ ਲੈਂਦੇ ਨੇ। ਏਡਾ ਨਿਤਨੇਮ ਕਰਦੇ ਨੇ ਉਹ ਸਾਡੇ ਵਰਗੇ ਤੇ ਕਰ ਹੀ ਨੀ ਸਕਦੇ ਨਾ। ਚੱਲ ਸਵੇਰੇ ਹੋ ਗਿਆ ਹੋ ਗਿਆ ਸਾਰਾ ਦਿਨ ਟਾਈਮ ਨੀ ਮਿਲਦਾ।
ਹਾਂਜੀ
ਸਵੇਰੇ ਜਿਹੜਾ ਹੋ ਗਿਆ ਹੋ ਗਿਆ ਬਾਬੇ ਦੀ ਕਿਰਪਾ ਜੋ ਥੋੜਾ ਬਹੁਤਾ ਨਿ ਜਿਨਾ ਹੁੰਦਾ ਬਾਬਾ ਜੀ ਕਰਾ ਲੈਂਦੇ ਨੇ ਸਾਰੇ ਦਿਹਾੜੀ ਟਾਈਮ ਨਿਕਲ ਜਾਂਦਾ ਕੰਮ ਚ ਟੈਮ ਨਿਕਲ ਜਾਂਦਾ ਸਾਰੀ ਦਿਯਾੜੀ ਫੇਰ ਨਾਸ਼ਤਾ, ਦੁਪਹਿਰ ਦੀ ਰੋ ਰੋਟੀ ਸ਼ਾਮ ਦੀ ਹੋ ਗਈ ਤੇ ਬੱਚਿਆਂ ਦਾ ਆਨ ਦਾ ਟੈਮ ਹੋ ਜਾਂਦਾ ਫੇਰ ਰੋਟੀ ਦਯੋ ਪਾ ਕੇ ਕੋਈ ਮਹਿਮਾਨ ਆਂਦਾ ਗੈਸਟ ਆ ਜਾਂਦੇ ਕੋਈ ਵੈਸੇ ਟਾਈਮ ਨਹੀਂ ਮਿਲਦਾ ਕੋਈ ਕਦੀ ਕੋਈ ਆਯਾ ਕਦੀ ਕੋਈ ਆਯਾ ਆਣ ਜਾਣ ਲੱਗਾ ਰਹਿੰਦਾ ਹਾਂ। ਹੋਰ?
ਕਈ ਕਹਿੰਦੇ ਰਬ ਦਾ ਨਾਮ, ਨਾਮ ਜਪਣਾ ਨਾਮ ਲੈਣਾ ਈ ਬੜਾ ਔਖਾ ਹੈ।
ਹਾਂ ਏ ਤੇ ਹੈ ਅਜ ਕਲ ਕੱਲਜੁਗ ਏ ਬੜਾ ਔਖਾ ਰੱਬ ਦਾ ਨਾਮ ਲੈਣਾ।
ਉਹ ਕਹਿੰਦੇ ਚੰਗੇ, ਭੈੜੇ ਪਾਸੇ ਕੋਈ ਕਹੇ ਨਾ ਮਿੰਟੇ ਤੂਰ ਪਾਂਗੇ, ਕੋਈ ਚੰਗੇ ਪਾਸੇ ਨਾਮ ਲਏਗਾ ਨਾ ਉਹ ਬੜਾ-ਬੜਾ ਔਖਾ ਹੁੰਦਾ ਚੰਗੇ ਪਾਸੇ ਤੁਰਨਾ, ਭੈੜੇ ਪਾਸੇ ਨਾਮ ਲਏ ਨਾ ਕਹਿੰਦਾ ਉਹ ਕਹਿੰਦੇਨ ਨਾ ਬਈ ਭੈੜੇ ਪਾਸੇ ਕਹਿਣ ਨਾ ਤੁਰ ਪੈਂਦਾ, ਚੰਗੇ ਪਾਸੇ ਨਹੀਂ ਜਾਯਾ ਜਾਂਦਾ ਕਹਿੰਦੇ ਨਾਮ ਤਾਂ ਸੋਯਾ ਬੁਰੇ ਕਾਮ ਕੋ ਉਠ-ਊਠ ਖਲੋਯਾ। ਨਾਮ ਕੀ ਬਾਰੀ ਤਹਿ ਤੇ ਸੋਯਾ ਤੇ ਬੁਰੇ ਕਾਮ ਨੂ ਉੱਠ ਖਲੋਂਦਾ ਨਾਮ ਦੀ ਵਾਰੀ ਆਂਦੀ ਬੰਦਾ ਸੋ ਜਾਂਦਾ। ਬੁਰੇ ਕਾਮ ਕੋ ਉੱਠ ਖਲੋਯਾ ਨਾਮ ਕੀ ਬਾਰੀ ਤਹਿ-ਤਹਿ ਸੋਯਾ।
ਬਾਬੇ ਦੀ ਬਾਣੀ ਕਹਿੰਦੀ ਏ ਸਾਰਾ ਨਿਚੋੜ ਕੱਢਿਆ ਬਾਬੇ ਦੀ ਬਾਣੀ